ਹੈਲੋ
ਭਾਜੀ, ਸਤਿ ਸ਼੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ।
ਹੋਰ ਦੱਸੋ, ਕੀ ਹਾਲ ਏ?
ਹਾਂਜੀ ਵਧੀਆ, ਸਭ ਵਧੀਆ ਜੀ।
ਹੋਰ ਭਾਜੀ, ਤੁਸੀਂ ਘੁੰਮਣ ਕਿੱਥੇ-ਕਿੱਥੇ ਗਏ ਓ?
ਹਾਂਜੀ, ਆਪਾ ਦੇਹਰਾਦੂਨ ਗਏ ਸੀ, ਅੰਬਰਸਰ ਗਏ ਸੀ।
ਅੱਛਾ ਜੀ, ਕੀ, ਉੱਥੇ ਕੀ-ਕੀ ਕੀਤਾ ਜਾਕੇ?
ਹਾਂਜੀ, ਆਪਾ ਬਹੁਤ ਕੁਛ ਕਿੱਤਾ ਉਧਰ, ਘੁੰਮੇ ਆ।
ਮੇਂ ਓ ਵਾਲਾ, ਕਿੱਥੇ-ਕਿੱਥੇ ਘੁੰਮੇ ਉੱਥੇ?
ਆਪਾਂ ਜੀ ਬਤੇਰੀ ਜਗ੍ਹਾ ਘੁੰਮਿਆ।
ਨਾ ਕੁਸ ਨਾ ਦਈ।
ਹਾਂਜੀ
ਮੈਮ ਦਸ ਲਾਂਗੇ ਕਿੱਥੇ ਕਿੱਥੇ ਘੁੰਮ ਆਏ ਕੇੜਾ।
ਅੰਬਰਸਰਾ ਜਲੀਏਵਾਲਾ ਬਾਗ ਗਏ ਸੀ ਅਰ ਹੁਨ। ਅੰਬਰਸਰ ਗਏ ਸੀ, ਬਾਘਾ ਬੋਰਡਰ ਗਏ ਸੀ ਪੰਜਪਸੀ ਬ ਅਮ੍ਰ ਤ ਚ ਖਾਾਬ ਹੈ
ਅੱਛਾ ਜੀ ਓ
ਹੋਰ ਕਿੱਥੇ ਗਏ ਸੀ? ਦਾਰੂ ਦਜ ਦਾਰੂ ਉਜ ਕਿੱਥੇ ਗਏ ਸੀ?
ਯ ਜਹਰਾ ਦਿਨ ਚ ਆਪਾਂ ਮਾਲਦੇਵ ਤੱਕ ਗਏ ਸੀ।
ਅੱਛਾ ਵੀ ਅੱਛਾ ਜੀ।
ਹਮ
ਅੱਛਾ ਜੀ
ਹਮ ਹਮ
ਹੋਰ ਆਪਾਂ ਤੇ ਓਥੇ ਗਏ ਸੀ ਅੰਮ੍ਰਿਤਸਰ ਚ ਗਏ ਸੀ, ਦਿੱਲੀ ਗਏ ਸੀ। ਦਿੱਲੀ ਚ ਆਪਾਂ ਓਥੇ ਗਏ ਸੀ ਬੰਗਲਾ ਸਾਬ ਗਏ ਸੀ। ਔਰ ਇੰਡੀਆ ਗੇਟ ਗਏ ਸੀ ਲਾਲ ਕਿਲਾ ਸਭ ਜਗ੍ਹਾ ਗਏ ਸੀ। ਹਾਂਜੀ ਔਰ ਕੀ ਨਾਮ ਏ? ਅੰਮ੍ਰਿਤਸਰ ਚ ਆਪਾਂ ਗੋਲਡ ਟੈਂਪਲ ਗਏ ਜੀ ਆਂਦੇ ਲੱਸੀ ਪੀਤੀ ਸੀ। ਜਲੀਆ ਆਲਾ ਬਾਗ ਗਏ ਬਾਘਾ ਵੋਡਰ ਗਏ ਸੀ ਬੜੀ ਸਾਰੀ ਜਗ੍ਹਾ ਗਏ ਸੀ।
ਅੱਛਾ ਜੀ
ਹਾਂਜੀ, ਔਰ ਭਾਜੀ ਤੁਆਡੀ ਫੇਵਰੇਟ ਕਾਰ ਕੇੜੀ ਹੈਗੀ ਏ।
ਫੇਵਰੇਟ ਕਾਰ ਮੇਰੀ
ਹਾਂਜੀ
ਮੇਰੀ ਕਾਰ ਲੈਨ ਲੈਮਬਰ ਕਿਨ ਈ ਹੇਗੀ ਸੀ ਮੇਰੀ ਫੇਵਰਟ ਕਾਰ।
ਅੱਛਾ ਜੀ ਹੋਰ ਦਸੋ?
ਹਮ
ਹੋਰ ਭਾਜੀ ਹੁੰਨ ਤਾ ਖਾਨੇ ਚ ਕੀ ਫੇਵਰਟ ਏ?
ਕੀ ਕੈ ਰੇ ਜੀ?
ਤੁਆਡੇ ਤੁਆਡਾ ਖਾਣ ਚ ਕੀ ਫੇਵਰੇਟ ਹੈਗਾ?
ਹਮ ਖਾਨ ਚ, ਖਾਨ ਚ। ਲੈ
ਤੁਸੀ ਦੱਸੋ?
ਖਾਨ ਚ ਜੀ ਮੇਰਾ ਓ ਫੇਵਰਟ ਐਗਾ ਏ ਕੀ ਨਾਮ ਓਦਾ ਆ ਗਦਾ ਰਾਜ ਹੋਰ ਕੀ ਕਰ ਚਲਦਾ।
ਰਾਣਾ ਸੌਗਾ ਅੱਛਾ ਜੀ ਹਾਂ ਹੋਰ ਅੱਜੀ, ਅੱਜੀ ਬੌਤ ਵਧੀਆ ਔਰ ਤੁਆਡਾ ਫਾਸਟ ਫੂਡ ਚ ਕੀ ਫੇਵਰਟ ਹੈਗਾ?
ਫਾਸਟ ਫੂਡ ਚਪਮ ਮੇਰਾ ਮੋਮੋਸ ਹੈਗਾ ਜੀ।
ਅੱਛਾ ਜੀ ਓਈ ਵਧੀਆ, ਵਧੀਆ ਹੈਗੇ ਨੇ।
ਹ
ਔਰ ਦੱਸੋ? ਬਾ ਫਸਕਲਾਸ
ਪਾਜੀ, ਤੁਸੀਂ ਕਿਰੇਟ ਖੇਲਦੇ ਔ?
ਕੀ ਕੈ ਰੇ ਓ ਜੀ?
ਕ੍ਰਿਕਿਟ ਖੇਲਦੇ ਓ ਕ੍ਰਿਕੇਟ?
ਹਾਂਜੀ ਹਾਂਜੀ, ਜਾਂਦ ਮੈਜੀ ਕੱਲੀ ਆਲੇ ਮੁੰਡੇ ਜਾਂਦੇ ਨੇ ਸਾਰੇ ਓਹਨਾਂ ਦੇ ਨਾਲ ਜਾਂਦ ਦੇ ਆਂ, ਹਾਂਜੀ।
ਅੱਛਾ ਅੱਛਾ, ਤੁ ਬੋਲੀਗ ਕਰਦੇ ਓ ਵੈਟਿੰਗ? ਤੇ ਓ
ਜੀ ਫਿਲਿਡਿੰਗ ਵੀ ਕਰ ਲੈਣ
ਹਾਜੀ ਪਾਜੀ।
ਹਾਂਜੀ, ਔਰ ਤੁਸੀਂ ਕੀ ਕਰਦੇ ਓ?
ਅਪਾਂ ਵੀ ਓਹ ਓਸ ਨਾਲ ਕਰੈ ਜੋ ਮਰਜ਼ੀ ਕਰਾ ਦੋ। ਫਿਰ ਵੀ ਕਰ ਲੈਂਦੇ ਆ।
ਹੂੰ, ਅੱਛਾ ਫਿਲਡਿੰਗ-ਫੂਲਡਿੰਗ ਸਬ
ਅੱਛਾ ਜੀ, ਹੋਰ ਦੱਸੋ? ਹਾਂ, ਹਾਜੀ ਹਾਜੀ, ਹੋਰ ਪਾਜ
ਆ ਗਈ।
ਓਰ ਭਾਜੀ ਕੀ ਤੁਆਡੇ, ਤੁਆਡਾ ਫੇਵਰੇਟ, ਅਗੇ ਐ ਜੀ ਦੱਸੋ?
ਹੂੰਹੂੰ। ਹਾਂਜੀ, ਬਤਾਓ ਦੱਸੋ ਜੀ।
ਤੁਸੀਂ ਦੱਸੋ, ਵਜੀਆ ਗੱਲ। ਔਰ ਭਾਜੀ ਤੁਸੀਂ ਖੇਲਣ ਕਿੱਥੇ ਜਾਂਦੇ ਓ? ਤਰਫ ਯਾ ਮਤਲਬ ਗਰਾਂਊਂਡ ਇਚ?
ਹੈਲੋ ਭਾਜੀ। ਹੈਲੋ ਭਾਜੀ।
ਕੀ ਕੈ ਰੇ ਓ?
ਮਾਲੋ ਤੁਸੀਂ ਖੇਲਣ ਕਿਥੇ ਜਾਂਦੇ ਓ, ਤਰਫ ਯਾ ਓਥੇ ਗਰਾਉਂਡ ਇਚ?
ਗਰਾਉਂਡ ਜਾਂਦੇ ਆ ਜੀ। ਐਧਰ ਆਪਾਂ ਗਰਾਉਂਡ ਹੈਗਾ ਸਾਡਾ।
ਓਕੇ ਜੀ, ਅੱਛਾ ਔਰ ਤੁਸੀਂ ਕੋਲੇਜ ਦੇ ਕੇੜੇ ਈਅਰ ਚ ਹੈਗੇ ਓ, ਕੋਲੇਜ ਦੇ?
ਥਰਡ, ਥਰਡ ਈਅਰ ਕਰ ਰਿਆ ਜੀ ਬੀਕੋਮ ਦਾ।
ਅੱਛਾ ਜੀ ਅੱਛਾ ਜੀ, ਅਪਾਂ ਸੈਕਿੰਡ ਈਅਰ ਚ ਹੈਗੇ ਆ ਅਰੇ।
ਅੱਛਾ ਜੀ।
ਹੋਰ ਦੱਸੋ, ਕੋਈ ਗੱਲ?
ਔਰ ਆਗੇ, ਆਗੇ ਦਾ ਕੇਮ ਹੈਗੈ ਤੁਐਡਾ, ਕੀ ਬਣਨਾ ਚਾੰਦੇ ਓ?
ਅੱਗੇ ਅਪਾਂ ਜਾ ਕੇ ਡੋਕਟਰ ਬਣਾਂਗੇ, ਡੋਕਟਰ।
ਅੱਛਾ ਜੀ, ਅਪਾਂ ਸਰਜਨ ਬਣਾਗੇਂ।
ਕੀ ਬਣਾਂਗੇ?
ਡਾਕਟਰ, ਆਪਾ ਵੀ ਡਾਕਟਰ ਈ ਬਣਣੈ ਜੀ।
ਵਧੀਆ ਡਾਕਟਰਾਂ ਦੀ ਲੈਣ ਵਧੀਆ ਹੈਗੀ ਏ।
ਹਾਂਜੀ, ਔਰ ਆੱਗੇ ਜਾਣ ਦਾ ਸਪਨਾ ਹੈਗੈ ਤੁਐਡਾ ਵਿਦੇਸ਼ ਵਗੈਰਾ?
ਨਾ ਜੀ ਨਾ, ਇੰਡੀਆ ਚ ਈ ਰੈਣਾ ਚਾੰਦੇ ਆਂ। ਇੰਡੀਆ ਚ ਚੰਡੀਗੜ੍ਹ ਜਾਣ ਦਾ ਸਪਨੈ।
ਅਪਣਾ ਦੇਖੋ ਵੀਰੇ ਆਪਾਂ ਤਾਂ ਸੈ਼ਰੀ ਸੈ਼ਰੀ ਹੈਗੇ ਆ ਜੀ।
ਹਾਂਜੀ, ਆਪਣਾ ਸੈ਼ਰ ਈ ਸਭ ਤੋਂ ਵਧੀਆ ਹੈਗੈ ਵੀ।
ਕੋਲੋਂ ਦੂਰ ਹੋ ਗੇ ਮਜ਼ਾ ਨੀ ਆਂਦਾ ਅਪਾਂ ਪਰ ਮੇਰਾ ਸਪਨਾ ਹੈਗੈ ਜਾਣੈ ਆਸਟ੍ਰੇਲੀਆ। ਕੁਛ ਬਾਣ ਬਣ ਕੇ ਆਵਾਂ।
ਹਾਂਜੀ ਹਾਂਜੀ, ਵਧੀਆ ਆਲਾ ਲੈ ਗੀ ਆ ਅਵਲੀ, ਅਵਲੀ ਵਾ
ਹਾਂਜੀ। ਬਹੁਤ ਵੱਡਾ
ਹਾਂਜੀ।
ਤੁਹਾਡਾ ਕਿੱਧਰ ਜਾਣਾਂ ਬਣ ਗਿਆ ਜੀ।
ਸਾਡਾ ਕੰਨੇਡਾ।
ਕੰਨੇਡਾ ਉਹ ਤੇ ਮੀਨੀ ਪੰਜਾਬ ਬਣਿਆ ਪਿਆ ਨਾ ਹਲੇ।
ਹਾਂਜੀ- ਹਾਂਜੀ ਉੱਥੇ ਹੀ ਜਾਣ ਦਾ ਸਪਨਾ ਹੈਗਾ, ਹਾਂਜੀ ਆਪਾਂ ਦੇ ਪੰਜਾਬੀ ਉੱਥੇ ਜਾਂਵਾਂਗੇ।
ਓਧਰ ਅਸਾਨ ਹੋ ਗਿਆਂ, ਇੱਕ ਦੂਜੇ ਨਾਲ਼ ਗੱਲ ਕਰਨ ਦਾ।
ਹਾਂਜੀ -ਹਾਂਜੀ ਐਸ ਲੀ ਉੱਥੇ ਜਾਣ ਦਾ ਸਪਨਾ ਹੈਗਾ।
ਅ ਕੀ ਕਹਿ ਰਹੇ ਔ ਜੀ।
ਐਸ ਲਈ ਉੱਥੇ ਜਾਂਣ ਦਾ ਸਪਨਾ ਹੈਗਾ ਮੇਰਾ।
ਅੱਛਾ ਜੀ। ਘਰ ਆਲਿਆਂ ਦਾ ਰਾਜ ਨਾਂਮ -ਨਾਂਮ ਰੋਸ਼ਨ ਕਰਨਾਂ ਤੁਸੀਂ ਹਨਾ।
ਹਾਂਜੀ- ਹਾਂਜੀ।
ਚਲੋਂ ਕੋਈ ਨੀ ਹੋਜੂਗਾ ਤੁਹਾਡਾ ਸੁਪਨਾ ਵੀ ਪੂਰਾਂ।
ਹਾਂਜੀ ਔਰ ਤੁਹਾਡਾ ਆਸਟ੍ਰੇਲੀਆ ਦਾ ਵੀਜੇ ਦਾ ਉੱਥੇ ਜਾ ਕੇ ਕੀ ਕਰੋਂਗੇ।
ਆਪਾਂ ਜੀ ਉੱਧਰ ਪੜ੍ਹਾਈ ਕਰਾਂਗੇ ਜਾ ਕੇ ਆਸਟ੍ਰੇਲੀਆ ਦੀ, ਕੰਮ ਕਰਾਂਗੇ ਉੱਧਰ ਪੈਸੇ ਕਮਾਉਣਗੇ। ਪੈਸੇ -ਪੈਸੇ ਕਮਾ ਗੇ ਆਪਾ, ਫੇਰ ਆਪਾਂ ਪੰਜ ਨੂੰ ਕਰਕੇ। ਫੋਰਸ ਦਾ ਏਧਰ ਆਜਾਗੇ, ਫਿਰ ਕਾਰ ਆਲਿਆਂ ਕੋਲ਼। ਆਪਾਂ ਫੇਰ ਘਰ ਆਲਿਆਂ ਨੂੰ ਲੈ ਕੇ ਜਾਂਵਾਂਗੇ, ਮੰਮੀ ਪਾਪਾ ਨੂੰ ਜੀ ਬਾਬੇ ਬੇਪ
ਹਾਂਜੀ, ਹੋਰ ਤੁਸੀਂ ਲ਼ੈ ਕੇ ਜਾਓ ਨਾ ਆਪਣੇਂ ਮੰਮੀ ਪਾਪਾਂ ਨੂੰ ਹਾਜੀ।
ਹਾਂਜੀ -ਹਾਂਜੀ ਪਹਿਲੇ ਆਪਾਂ ਖੁਦ ਜਾ ਕੇ ਉੱਥੇ ਸੈਟਲ ਹੋਵਾਂਗੇ, ਫੇਰ ਉਹ ਉਹਨਾਂ ਨੂੰ ਉੱਥੋ ਬੁਲਾਲਗੇ।
ਅੱਛਾ ਜੀ ਹਾਂਜੀ ਚੱਕਰ ਘਡਾਣਾ ਉੱਧਲ ਘੁੰਮਾਣਾ ਦੇਸ਼ ਮਤਲਬ ਘੁੰਮਾਨਾ। ਕੀ ਹੈ ਗਿਆਂ ਬਾਹਰ ਕੀਵੇਂ
ਹਾਂਜੀ ਪਹਿਲੇ ਖੁੱਦ ਹੀ ਉੱਥੇ ਜਾਂ ਕੇ ਸੈਟਲ ਹੋਵਾਂਗੇ ਨਾ ਕਾਂਡ ਕੂਡ ਲਵਾਂਗੇ ਆਪਣਾਂ। ਹਾਂਜੀ, ਜੰਕ ਫੂਡ ਚ ਪਸੰਦ ਹੈਗਾ ਪੀਜ਼ਾ ਔਰ ਬਥਗਰ।
ਅੱਛਾ ਪੀਜ਼ਾਂ ਬਰਗਰ ਅੱਛਾ ਜੀ, ਵੈਸੇ ਨਾ ਬਾਹਰ ਦਾ ਜ਼ਿਆਦਾ ਖਾਣਾ ਵੀ ਨੀ ਚਾਹੀਂਦਾ।
ਹਾਂਜੀ- ਹਾਂਜੀ ਮਿਮਾਰ ਪਣ ਹਫ਼ਤੇ ਚ ਇੱਕ ਦੋ ਵਾਰ ਤੇ ਚੱਲਦਾ ਹੀ ਐ।
ਹਾਂਜੀ ਉਹ ਤਾਂ ਹੈਗੇ ਈ ਆ, ਹਫ਼ਤੇ ਚ ਇੱਕ ਦੋ ਵਾਰ ਹੋਜੇ ਜ਼ਿਆਦਾ ਨੀ ਖਾਣਾਂ ਚਾਹੀਂਦਾ। ਉਹ ਨੁਕਸਾਨ ਕਰਦਾਂ, ਸਰੀਰ ਨੂੰ ਲੱਗਦਾ ਵੀ ਨੀ ਬਾਹਰ ਦਾ ਸ਼ੇਕ ਵਗ਼ੈਰਾ ਪੀਓ ਜਿਹੜਾਂ ਸ਼ਰੀਰ ਨੂੰ ਲੱਗੇ ਵੀ
ਹਾਂਜੀ- ਹਾਂਜੀ ਮੈਂਗੂ ਸ਼ੇਕ ਪੀ ਲਓ, ਬਨਾਨਾ ਸ਼ੇਕ ਪੀ ਲਓ। ਤੁਹਾਡਾ ਫਰੂਟ ਚ ਕੀ ਫੇਵਰਟ ਹੈਗਾ।
ਕੀ ਕਹਿ ਰੇ ਔ ਜੀ।
ਫਰੂਟ ਚ ਕੀ ਫੇਵਰਟ ਹੈਗਾ ਤੁਹਾਡਾ
ਮੇਰਾ ਜੀ ਅੰਬ ਬੜਾਂ ਫੇਵਰਟ ਹੈਗਾ, ਇੱਕ ਕੇਲਾਂ ਬੜਾਂ ਫੇਵਰਟ ਹੈਗਾ ਜੀ। ਹੋਰ ਤੁਹਾਨੂੰ ਕੀ ਪਸੰਦ ਆ ਗਿਆ ਫਰੂਟ ਚ ਅੱਛਾ ਜੀ ਸ਼ੇਕ- ਸ਼ੇਕ ਚ ਕਿਹੜਾ- ਕਿਹੜਾ ਵਰਕ ਹੈਗਾ ਸ਼ੇਕ ਵਗ਼ੈਰਾ ਚ
ਬਟਰ ਸਕੋਚ।
ਅੱਛਾ ਬਟਰ ਸਕੋਚ, ਸਾਂਨੂੰ ਤਾਂ ਬਨਾਨਾ ਸੇਕ ਪਸੰਦ ਹੈਗੇ ਨੇ। ਹਾਨੂੰ ਤੇ ਬਨਾਨਾ ਸੇ ਹੋਰ ਦੱਸੋ ਕਿੱਧਰ- ਕਿੱਧਰ? ਾ ਤੁਸੀਂ ਆਸਦਾ
ਅੱਜ ਤੱਕ ਆਪਾ ਗਏ ਆ, ਦਿੱਲੀ ਗਏ, ਆ ਅੰਮ੍ਰਿਤਸਰ ਗਏ ਆ। ਬੜੀ ਜਗ੍ਹਾ ਗਏ ਆ, ਆਪਾਂ ਪੰਜਾਬ ਗਏ ਆ, ਵਰਿੰਦਾਵਨ ਜਾਂਦੇ ਆ।
ਪਾਜੀ ਅੰਬਰਸਰ ਕਿੱਧਰ- ਕਿੱਧਰ ਗਏ ਆ ਘੁੰਮਣ?
ਏਸ ਵਾਰ ਤਾਂ ਆਪਾ ਦਿੱਲੀ ਗਏ ਸੀ, ਅੰਮ੍ਰਿਤਸਰ ਗਏ ਸੀ।
ਅੱਛਾ ਅੰਬਰਸਰ ਕਿੱਧਰ- ਕਿੱਧਰ ਘੁੰਮ ਕੇ ਆਏ ਓ?
ਅੰਮ੍ਰਿਤਸਰ ਚਲਾ ਓਥੇ ਗਏ ਸੀ, ਸ਼੍ਰੀ ਹਰਿਮਿੰਦਰ ਸਾਹਿਬ ਸਵੇਰੇ ਤ ਤਿੰਨ ਵਜੇ ਦਰਸ਼ਨ ਕੀਤੇ ਤੇ ਉਸ ਤੋਂ ਬਾਅਦ ਓਥੇ ਗਏ ਸੀ ਕਿ ਨਾਮ ਹੈਗਾ ਓਦਾ?
ਬਾਅਦ ਚ ਤਾਂ ਭੀੜ ਬੜੀ ਹੋ ਜਾਂਦੀ ਏ, ਦੋ -ਦੋ ਘੰਟੇ ਲੱਗ ਜਾਂਦੇ ਨੇ ਦਰਸ਼ਨ ਕਰਨ ਨੂੰ।
ਹਾਂਜੀ -ਹਾਂਜੀ ਓ ਤਾ ਆਪਾ ਓਥੇ ਗਏ ਸੀ, ਓ ਕੀ ਨਾਮ ਹੈਗਾ ਓਦਾ? ਜਿੱਥੇ ਗੋਲੀ ਚੱਲੀ ਸੀ, ਕੀ ਨਾਮ ਹੈਗਾ? ਜਿੱਥੇ ਗੋਲੀ ਚੱਲੀ ਸੀ। ਹਾਂਜੀ ਓਧਰ ਓਥੇ ਵੀ ਗਏ ਸੀ ਅਸੀ,, ਹਾਂਜੀ ਉਹ ਜਿੱਥੇ ਜੀਆਮ ਦੀ ਲੱਸੀ ਮਿਲਦੀ ਓਥੇ ਵੀ ਗਏ ਸੀ।
ਹਾਂਜੀ ਜਿਧਰ- ਜੱਧਰ ਗੋਲੀਆਂ ਵੱਜੀਆ ਨਾ ਓਧਰ -ਓਧਰ। ਓਧਰ ਨਿਸ਼ਾਨ ਵੀ ਹੈਗਾ ਓਨਾਂ ਨੇ ਨਿਸ਼ਾਨ ਬਣਾਇਆ ਹੋਈਆ ਐਲ ਈ, ਐਲ ਈ, ਲਗਾਈ ਹੋਈ ਆ, ਏਸੀ। ਪਰ ਹੈਗਾ ਓਦਰ ਐਲ ਡੀ -ਡੀਲੱਗੀ ਹੋਈ ਏ। ਆ ਦ੍ਰਿਸ਼ ਵਿਖਾ ਰਏ, ਫ੍ਰਰੀ ਟਿਕਟ ਹੈਗੀ ਏ, ਸਾਰਾ ਕੀ ਇਤਿਹਾਸਿਕ
ਹਾਂਜੀ, ਔਰ ਓਥੇ ਕੂਆ ਵੀ ਹੈਗਾ ਜਿੱਥੇ ਓ ਕੁਦੇ ਸੀ? ਓਥੇ ਕੂਆ ਵੀ ਹੈਗਾ ਜਿੱਥੇ ਓ ਕੁੱਦੇ ਸੀ, ਓਥੇ ਓ ਖੂਆ ਵੀ ਹੈਗਾ ਜਿੱਥੇ ਓ ਕੁੱਦ ਗਏ ਸੀ। ਹਾਂਜੀ ਛਾਲ ਮਾੜੀ ਸੀ ਓਨਾਂ ਨੇ, ਹਾ ਓ ਵੀ ਹੈਗਾ।
ਜੀ ਤੁਸੀਂ ਓਧਰ ਪੰਜ ਵਾਲੀ ਬਸ, ਜੇੜੀ ਗੁਰਦੁਆਰੇ ਵੱਲੋਂ ਸੇਵਾ ਹੈਗੀ ਏ।
ਹਾਂਜੀ ਪੀਤੀ ਸੀ ਓ ਬੜੀ ਵੱਧੀਆ ਸੇਵਾ ਕਰਦਾ ਪੇਆ।
ਜੀ ਘੱਟੋ -ਘੱਟ ਨਾ ਦੋ, ਤਿੰਨ, ਹਜ਼ਾਰ ਬੋਤਲਾ ਵਿਕ ਜਾਂਦੀਆਂ ਓਨਾਂ ਦੀ ਵੀ, ਅੱਛਾ। ਕਰ ਹਾਂਜੀ
ਲੇਂਦੇ ਬੜੇ ਜੱਜ ਬੋਤਲਾ ਹੈਗੇ ਨਾ।
ਹਮ ਹਾਂਜੀ ਹੋਰ ਅੰਮ੍ਰਿਤਸਰ ਹਾਂਜੀ -ਹਾਂਜੀ ਕਾਰ ਚਲਾ ਲੈਂਦਾ ਆਾਂ, ਆਪਾਂ ਆਟੋ ਵੀ ਚਲਾ ਲੈਂਦੇ ਆ ਜੀ।
ਅੱਛਾ ਜੀ ਵੱਧੀਆ ਗੱਲ ਹੈਗੀ ਆ ਤੇ ਬੜੀ।
ਹਾਂਜੀ ਹੋਰ, ਹੋਰ ਜੀ ਕਦੇ ਓਨਲਾਈਨ ਸ਼ੋਪਿੰਗ ਕੀਤੀ ਤੁਸੀਂ?
ਹਾਂਜੀ, ਔਨਲਾਈਨ ਸ਼ੋਪਿੰਗ ਕੀਤੀ, ਲੇਕਿਨ ਔਦੇ ਚ ਸਕੈਮ ਬੜੇ -ਨੇ ਸਕੈਮ ਬੜੇ ਹੁੰਦੇ ਨੇ। ਔਨਲਾਈਨ ਸ਼ੋਪਿੰਗ ਚ।
ਹਾਂਜੀ, ਏਕ ਵਾਰੀ ਆਪਾਂ ਕੱਪੜੇ ਮੰਗਾਏ ਸੀ, ਪਰਦੇ ਆ ਗੇ ਸੀ, ਬਾੱਰੋਂ।
ਐ, ਤੇ ਬੜੀ ਗ਼ਲਤ ਗੱਲ ਹੋਈ ਤੁਹਾਡੇ ਨਾਲ, ਤੇ ਅ ਸਾਡੇ ਬਕਾਰ ਗਏ ਹੋਣਗੇ।
ਹਾਂਜੀ, ਕਦੀ-ਕਦਾਰ ਮਾਲ ਸਈ ਪੈ ਜਾਂਦਾ, ਕਦੀ ਕਦਾਰ ਪਰੋਸਾ ਵੀ ਨੀ ਕਿਆ ਜਾਂਦਾ ਔਸ
ਹਾਂਜੀ-ਹਾਂਜੀ। ਹੋਰ, ਮੈਂ ਵੀ ਇੱਕ ਵਾਰ ਮੰਗਵਾਏ ਸੀ। ਹਾਂਜੀ। ਆਪਾ ਜੀ ਇੱਕ ਵਾਰ ਔ ਮੰਗਵਾਈ ਸੀ, ਪੈਂਟ ਔਦੀ ਜਗ੍ਹਾ ਪਤਾ ਕੀ ਆ ਗਿਆ ਸੀ, ਪਲਾਜੋ ਆ ਗਿਆ ਸੀ।
ਅੱਛਾ ਜੀ, ਜਨਾਨੀ ਵਾਲਾ ਸਮਾਨ ਆ ਗਿਆ।
ਹੋਰ ਜੀ, ਐ ਬੜੇ ਗ਼ਲਤ ਚੀਜ਼ ਹੈਗੀ ਔਨਲਾਈਨ ਸ਼ੋਪਿੰਗ।
ਹੋਰ, ਆਪਾਂ ਏਸੀ ਕਵਰ ਮੰਗਾਏ ਸੀ, ਕੂਲਰ ਦੇ ਕਵਰ ਆ ਗੇ ਸੀ।
ਔਹੋ-ਔਹੋ, ਐ ਔਨਲਾਈਨ ਸ਼ੋਪਿੰਗ ਬੜੀ ਬਕਾਰ ਚੀਜ਼ ਹੈਗੀ ਏ।
ਏਸ ਤੋ ਵਧਿਆ, ਤੇ ਬੰਦਾ ਖੁੱਦ ਜਾ ਕੇ ਬਾਜ਼ਾਰੋ ਸਮਾਨ ਲੈ ਆਏ ਅਪਣਾ। ਹੋਰ। ਜੀ।
ਆਪਾਂ ਅੰਮਬਰਸਰ ਚ ਬੜੀ ਸਮੱਝ ਆਈ, ਜੀਂਆਂਦੇ ਲੱਸੀ ਪੀਤੀ, ਆਪਾਂ। ਆਪਾਂ ਗਯੇ ਸੀ ਟ੍ਰੇਨ ਚ, ਸ਼ਾਮੀ ਪੰਜ ਵਜੇ ਟ੍ਰੇਨ ਤੇ ਬੈਠੇ ਸੀ।
ਠੀਕ ਏ-ਠੀਕ ਏ, ਔਕੇ ਸਤਿ ਸ੍ਰੀ ਅਕਾਲ ਜੀ।